ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਜੀ ਕੀ ਹਾਲ ਨੇ?
ਹੋ ਠੀਕ-ਠਾਕ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ ਵਧੀਆ,
ਹੋਰ,
ਹੋਰ ਬਸ ਅੱਜ ਲੇਟ ਹੀ ਉੱਠੇ ਸੀ ਸਵੇਰੇ ਨਾ ਇਹ ਚੱਲ ਚੰਡੀਗੜ੍ਹ ਜਾਂਦਾ ਨਾ ਹੈਲੋ
ਹਾਂਜੀ ਹਾਂਜੀ
ਸਵੇਰੇ ਉਹ ਅੱਜ ਨਾ ਚੰਡੀਗੜ੍ਹ ਗਏ ਸੀ ਇਹਦੇ ਡੈਡੀ
ਅੱਛਾ ਜੀ
ਜੇਠ ਨਾਲ ਜਾਂਦੇ ਨੇ ਨਾ ਉਹਨੂੰ ਪ੍ਰੋਬਲਮ ਹੈ ਨਾ ਉੱਥੇ ਕਿਮੋ ਹੁੰਦੀ ਹੈ ਨਾ ਉਹਨਾਂ ਨੂੰ ਹਰ ਹਫਤੇ
ਓਕੇ ਅੱਛਾ ਅੱਛਾ
ਹਾਂ ਤੇ ਉਹ ਸਵੇਰੇ ਤਿੰਨ ਵਜੇ ਉੱਠੇ ਫਿਰ ਉਹਨਾਂ ਦੇ ਨਾਲ ਗਈ ਬੱਸ ਸਟੈਂਡ ਤੱਕ ਚਾਰ ਵਜੇ ਫੇਰ ਆਏ ਫਿਰ ਨੀਂਦ ਜਿਹੀ ਖਰਾਬ ਹੋ ਗਈ, ਫਿਰ ਮੈਨੂੰ ਤੇ ਵੱਜ ਗਏ ਪਾਉਣੇ ਨੋ ਵੱਜ ਗਏ ਜਦੋਂ ਉੱਠੀ ਆਂੜ
ਹੂੰ, ਉਹ ਫਿਰ ਨੀਂਦ ਖ਼ਰਾਬ ਹੋਈ ਜਦੋਂ ਨੀਂਦ ਆਈ, ਜਦੋਂ ਨੀਂਦ ਆਦੀ ਫਿਰ ਲੇਟ ਉੱਡਦਾ ਬੰਦਾ
ਪਤਾ ਹੀ ਨਹੀਂ ਲੱਗਿਆ।
ਉਹਨਾਂ ਨੂੰ ਕਿੱਥੇ ਹੈ, ਪ੍ਰੋਬਲਮ?
ਕੈਂਸਲ ਨਾ ਉਹਨਾਂ ਨੂੰ
ਬੋਡੀ ਚ ਕਿੱਥੇ,
ਉਹ ਬਾਥਰੂਮ ਵਾਲੀ ਥੇਲੀ ਚ
ਹੋੋ ਅੱਛਾ,
ਉਹ ਪਹਿਲਾਂ ਤੇ ਹਾਂ, ਉਹਦਾ ਮੰਨਦਾ। ਰਮਨ ਨੀ ਐ ਰਮਨ ਦਾ ਡੈਡੀ ਜਿਹੜਾ ਬਾਹਰ,
ਹਾਂਜੀ ਅੱਛਾ-ਅੱਛਾ ਰਮਨ ਦਾ ਤੁਹਾਡੇ ਨਾਲ ਹੀ ਰਹਿੰਦੇ ਉੱਪਰ
ਨਹੀਂ, ਨਹੀਂ ਉਹ ਥੋੜ੍ਹਾ ਜਿਹਾ ਅੱਗੇ ਹੋ ਜਾ ਕੇ, ਰਹਿੰਦੇ ਅਸੀਂ ਦੋ ਥੱਲੇ ਹਾਂ ਛੋਟੇ ਅਸੀਂ। ਦੋ ਇੱਧਰ ਆ ਉਹ ਦੋ ਉੱਧਰ ਨੇ ਚਾਰ ਭਰਾ ਨੇ ਨਾ,
ਅੱਛਾ ਜੀ,
ਅਤੇ ਉਹ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਡਾਕਟਰ ਨੇ ਸਲਾਹ ਦਿੱਤੀ ਸੀ, ਵੀ ਐ ਪਛਾ ਪਹਿਲਾਂ ਇੱਕ ਪਰੇਸ਼ਨ ਇੱਥੇ ਹੋ ਗਿਆ ਸੀ, ਆਪਣੇ ਸ਼ਹਿਰ 'ਚ ਯਮੁਨਾ ਨਗਰ ਤੇ, ਤੇ ਉਹ ਉਦੋਂ ਕਹਿੰਦੇ ਸੀ, ਵੀ ਇਹਨੂੰ ਅਸੀਂ ਦੂਰਬੀ ਦਾ ਆਪਰੇਸ਼ਨ ਹੋਇਆ ਸੀ, ਵੀ ਇਹਨੂੰ ਅਸੀਂ ਸਾੜ ਦਾਂਗੇ ਅੰਦਰ-ਅੰਦਰ ਹੀ ਖ਼ਤਮ ਕਰ ਦਾਂਗੇ। ਫੇਰ ਉਹ ਫੇਰ ਫੈਲ ਗਿਆ। ਫੇਰ ਕਹਿੰਦੇ ਨੇ ਅਸੀਂ ਬਾਥਰੂਮ ਵਾਲੀ ਥੈਲੀ ਕੱਢਾਂਗੇ, ਅਤੇ ਉਹ ਫੇਰ ਲਾ ਦਿੰਦੇ ਨੇ ਨਾ ਟੈਂਕੀ ਹੀ ਲਾ ਦਿੰਦੇ ਨੇ, ਨਾਲ ਬਾਥਰੂਮ ਦੇ ਬੋਤਲ ਪਰਮਾਨੈਂਟ ਸਾਰੀ ਉਮਰ ਕਹਿੰਦੇ ਸੀ, ਉਹੀ ਲੱਗੀ ਰਹਿ ਗਈ ਉਹਨਾਂ ਨੂੰ
ਇਹ ਤੇ ਈਜ਼ ਜ਼ਿਆਦਾ ਵਾ ਭਾਜੀ ਦੀ,
ਏਜ ਹੈਗੀ ਹੈ, ਸੱਠ ਸਾਲ ਦੇ ਪਚਪਨ ਸੱਠ ਸਾਲ ਦੇ ਆਸ ਪਾਸ
ਫੇਰ, ਤਾਂ ਹੈ ਵੀ ਨੀ ਹੈ, ਫਿਰ ਤਾਂ ਹਾਂ ਜਵਾਨ ਪਏ ਆ।
ਉਹ ਤਾਂ ਸਗੋਂ ਪਹਿਲਾਂ ਜਵਾਨੀ ਦੇ ਟੈਮ 'ਚ ਨਾ ਕੁਸ਼ਤੀਆਂ ਕਸ਼ਤੀਆਂ ਲੜਦੇ ਸੀ। ਖੁਰਾਕਾਂ ਬਥੇਰੀਆਂ ਖਾਧੀਆਂ ਨੇ, ਤੇ ਵੈਸੇ ਕੋਈ ਪ੍ਰੋਬਲਮ ਨਹੀਂ, ਬੀ ਪੀ ਸ਼ੂਗਰ ਅਗਰ ਕੁਛ ਨਹੀਂ ਆਦਾ, ਰਿਪੋਰਟ ਚ ਤੇ ਅਸੀ ਪਤਾ ਨੀ ਭੈੜੀ ਬਿਮਾਰੀ ਕਿੱਥੋਂ ਲੱਗ ਗਈ। ਅਤੇ ਉਹ ਫੇਰ, ਇਹ ਭਾਜੀ ਕਹਿਣ ਲੱਗਾ, ਵੀ ਮੈਂ ਹੁਣ ਥੈਲੀ ਜੀ ਚੁੱਕ ਕੇ ਕਿੱਥੇ ਕਿੱਥੇ ਲਗਾ ਫਿਰਾਂਗਾ ਚਲੋ ਦੋ। ਚਾਰ ਮਹੀਨੇ ਪੰਜ ਮਹੀਨੇ ਦੀ ਗੱਲ ਵੱਖਰੀ, ਤੇ ਸਾਰੀ ਮਤਲਬ ਕਿ, ਪਤਾ ਕਿੰਨੀ ਜ਼ਿੰਦਗੀ।
ਸਈ ਗੱਲ ਆ, ਹਜੇ ਪੇਲਾਂ ਤਾਂ ਖਰਾਕਾਂ ਖਾਧੀਆਂ ਨੇ, ਜਦੋਂ ਉਮਰਾਂ ਵਾਹਾ ਹੁੰਦੀਆਂ ਵਾ।
ਫੇਰ ਔਥੇ ਚੰਡੀਗੜ੍ਹ ਜਾਣ ਵੇਖਾਇਆ ਔਥੇ, ਆਂ ਚਲ ਏਥੇ ਨਈ ਕਰਾਂਦੇ, ਆਪਾਂ ਚੰਡੀਗੜ੍ਹ ਕਿਸੇ ਨੇ ਦੱਸਿਆ ਵੀ, ਤੁਸੀਂ ਔਥੇ ਏਹਦਾ ਟ੍ਰੀਟਮੈਂਟ ਕਰਾਓ।
ਚੰਡੀਗੜ੍ਹ ਇੱਕ ਗਾਂ ਪਿੰਡ ਮੁਲਾਪੁਰ ਗਰੀਬ ਦਾਸ ਆ। ਉੱਥੇ ਹੋਸਪਿਟਲ ਸਪੈਸ਼ਲ ਖੁੱਲਿਆ, ਵਾ ਇਸ ਚੀਜ਼ ਦਾ।
ਬੜੇ ਨੇ ਬਸ ਕੰਮ ਹੀ ਇਹ ਰਹਿ ਗਿਆ, ਹੁਣ ਪੀ ਜੀ ਆਈ ਚ ਹੋਰ ਕੋਈ ਕੰਮ ਹੀ ਨਹੀਂ ਹੈਗਾ। ਇਹ ਜਾਂਦੇ ਨੇ ਨਾ ਇੱਕ ਹਫ਼ਤੇ 'ਚ ਇਹਨਾਂ ਦੇ ਤਿੰਨ-ਤਿੰਨ ਚੱਕਰ ਲੱਗਦੇ ਹਨਾ, ਪਹਿਲਾਂ ਤਾਂ ਹੁਣ ਤਾਂ ਚੱਲ ਅੱਗੇ ਤੇ ਹਫ਼ਤੇ ਬਾਅਦ ਬੁਲਾਉਂਦੇ ਸੀ, ਐਦਕੀ ਪੰਦਰਾਂ ਦਿਨਾਂ ਬੁਲਾਇਆ। ਫੇਰ ਪੰਦਰਾਂ ਦਿਨਾਂ ਬਾਅਦ ਬੁਲਾਉਣਗੇ। ਬੁਲਾਉਣਗੇ ਫੇਰ ਦੋ ਮਹੀਨਿਆਂ ਤਾਂ ਉਹ ਕੀਮਤ ਹੁੰਦੀ ਹੈ, ਨਾ ਹਰ ਹਫ਼ਤੇ ਹੁੰਦੀ ਸੀ। ਜੀ ਫੇਰ ਉਹਨਾਂ ਨੇ ਜਿਹੜਾ ਨਹੀਂ ਹੁੰਦਾ ਕੋਬਰਾ ਸੱਤ ਇਹਦਾ ਇਹ, ਏਦਾ, ਏਦਾਂ ਜ ਇਹਦੀ ਡੋਸ ਚੜ੍ਹਾਂਦੇ ਨੇ ਹੁਣ।
ਔਹਹ ਅੱਛ
ਹਾਂਜੀ, ਤਾਂ ਔਹ ਫਿਰ ਤਾਂ ਈ ਤੇ ਵਾਲ ਵੂਲ ਚੜ ਜਾਂਦੇ ਨੇ, ਜੇਹਰ ਚੜਾਨਦੇ ਨੇ ਨਾ। ਮਤਲਬ ਗੁਲੂਕੋਸ ਚ ਜਿਵੇਂ, ਹਾਂ ਬੜਾ ਸਟਰੋਂਗ ਹੁੰਦਾ ਉਹ। ਜਦੋਂ ਪੰਜ ਛੇ ਕਿਮ ਹੋ ਜਾਣ ਗੀਆਂ ਨਾ, ਤੇ ਏਹਦੇ ਭਾਜੀ ਦੇ ਵੀ ਸਾਰਿਆਂ ਵਾਂਗੂ ਦਾੜੀ ਕਿੱਡੀ-ਕਿੱਡੀ ਅਹ ਮਤਲਬ ਸਰਦਾਰ ਐ, ਮਤਲਬ ਏਨ੍ਹਾ ਵਾਂਗੂ ਦਾੜੀ ਰੱਖੀ ਹੋਈ ਏ।
ਚਾੜ ਗਏ ਹੋਣਗੇ ਸਾਰੇ ਵਾਲ ਹਨਾ, ਸਿਰ ਸੁਰ ਦੇ ਵੀ।
ਚੜੇ, ਮਤਲਬ ਕੇਂਦੇ ਨੇ ਚਾੜ ਜਾਣਗੇ।
ਚੱਲ ਠੀਕ ਹੋ ਜਾਣ, ਕੋਈ ਨੀ, ਵਾਲਾਂ ਦਾ ਕੀ? ਵਾਲ ਤਾਂ
ਫਿਰ ਦੁਬਾਰੇ ਏਕਦਮ ਬੰਦਾ ਨਾ, ਬਿਲਕੁਲ ਕਮਜ਼ੋਰ ਹੋ ਜਾਂਦਾ ਏ, ਪੰਜ ਛੇ ਕੀਮੋ ਤੋਂ ਬਾਦ, ਫੇਰ ਹੌਲੀ-ਹੌਲੀ ਫੇਰ ਲੱਗਣਾ ਸ਼ੁਰੂ ਹੋ ਜਾਂਦਾ ਏ, ਵੇ ਆਪਣੀ ਬੋਡੀ ਉੱਥੇ ਈ ਆ ਜਾਂਦੀ ਐ। ਉਹਦੇ ਨਾਲੋ ਤੇ ਬੜੀ ਪਰੇਸ਼ਾਨੀ ਹੋਈ ਸੀ, ਬੋਤ ਜਾਦਾ।
ਗੁੜੀਆਂ ਵੇਚਾਰੀ ਔਹ
ਨਾ-ਨਾ ਮਨੂੰ ਤੇ ਦੱਸਿਆ ਈ ਨੀ, ਏਹਨੂੰ ਤੇ ਹੋਗੇ ਨੇ ਚਾਰ, ਸਾਨੂੰ ਤੇ ਹੋ ਗਏ ਚਾਰ, ਪੰਜ ਮੀਨੇ ਫਿਰਦੇਆ ਨੂੰ। ਔਨੂੰ ਤੇ ਦੱਸਿਆ ਈ ਨੀ, ਔਦੀ ਸਾਸ ਕਿਸੇ ਨੇ ਮਣਾ ਕਰਤਾ ਸੀ ਆਂਦੀ ਏ, ਛੋਟਾ ਜਾਂ ਬੱਚਾ ਏ ਕੋਲ। ਤੇ ਐਵੇਂ ਈ ਪਰੇਸ਼ਾਨ ਰੇਆ ਕਰੇਗੀ, ਆਂਦੀ ਹੁੰਦਿਓ ਈ ਏ, ਦੂਰ ਜਾ ਕੇ ਜਾਦਾ ਯਾਦ ਔਂਦੀ ਘਰਦੇਆਂ ਦੀ।
ਔਂਦੀ ਤੇ ਹੈ ਜੀ, ਪਰ ਬੱਚੇ ਨੂੰ ਪਤਾ ਹੋਣਾ ਚਾਈਦਾ ਥੋੜ੍ਹਾ ਜੇਹਾ ਹੈਨਾ, ਪਰ ਔਨੂੰ ਸੋਰੇਆਂ ਦੇ
ਫੇਰ ਔਹ ਏਦਾ ਜਵਾਈ ਵੀ ਕਹਿਣ ਲੱਗਾ ਬੀ ਡੈਡੀ ਮੈਂ ਤੁਹਾਡੇ ਨਾ, ਮੰਮੀ ਤੁਹਾਡੇ ਨਾਲ ਮੈਂ ਖੜ੍ਹਾਵਾਂ, ਵੀ ਐਵੇਂ ਈ ਔਹ ਪ੍ਰਸ਼ੇ ਰੋਂਦੀ ਰੇਹਾ ਕਰੇਗੀ, ਮੈਂ ਕੰਮ ਤੇ ਤੁਰ ਜਾਨ੍ਹਾਂ ਵਾ, ਤੇ ਕੱਲੀ ਹੈ ਈ ਏ, ਤੇ ਇਸ ਕਰਕੇ ਤੁਸੀਂ ਔਨੂੰ ਨਾ ਦੱਸੋ। ਵੀ ਐਵੇਂ ਛੋਟੀ ਜੀ ਗੁੜੀਆਂ ਐ, ਐਵੇਂ ਰੁਲ ਜੇਹ ਵੀ ਐ, ਨਾ ਉਹਨੂੰ ਨਾ ਦਿਮਾਗ ਦੀ ਟੈਂਸ਼ਨ ਲੈ ਲੈਣੀ, ਹਾਂ। ਔਹ ਸਗੋਂ, ਉਹਦੀ ਸਾਸ ਆਈ ਸੀ ਨਾ ਪਿੱਛੇ ਪਤਾ ਲੈਣ, ਤੇ ਆਂਦੀ ਵੀ ਮੰਮੀ ਕਾ, ਮੰਮੀ ਕੀ ਲੈਣ ਗਏ ਨੇ? ਮੰਮੀ ਏਡੀ ਦੂਰ ਕਿਵੇਂ ਗਈ ਏ? ਬੀ ਸਾਡੇ ਕੋਲ ਆਈ ਸੀ ਨਾ। ਕੁੜਮ ਦਾ ਪਤਾ ਤੇ ਲੈਣਾ ਈ ਸੀ। ਵੈਸੇ ਤੇ ਅਸੀਂ ਸੀ ਉਹਦੀ ਸ ਸਾਸ ਦੇ ਪੇ ਕੇ ਵੀ ਲੱਗਣੇ ਆ, ਕਿਉਂਕਿ ਮਾਸੀ ਦੀ ਕੁੜੀ ਏ ਏਨ੍ਹਾਂ ਦੀ।
ਅੱਛਾ ਜੀ।
ਰਿਸ਼ਤੇਦਾਰੀ ਚ ਏਦਾਂ ਰਿਸ਼ਤਾ ਹੋਇਆ ਨਾ। ਰਮਨ ਦਾ, ਤੇ ਉਹ, ਹਾਂ। ਤੇ ਔਹ ਆਈ, ਤੇ ਕੇਂਦੀ ਏ, ਮੈਂ ਤੇ ਮੇ ਪਰਾ ਪ੍ਰ, ਮੇਰਾ ਪਰਾ ਕੋਠੀ ਬਨਾਣ ਡਏ, ਮੈਂ ਤੇ ਕੋਠੀ ਵੇਖਣ ਆਈ ਆ। ਹੁਣ ਫੇਰ ਉਨ੍ਹਾਂ ਨੇ, ਹੁਣ ਫੇਰ ਪਤਾ ਲੈਣ ਆਣਾ ਏ, ਐਸ
ਗੁਰਦਵਾਰੇ ਸਾਹੇਬ ਜਾਇਆ ਕਰਨ, ਉਹਨਾਂ ਤੋਂ ਪਾਠ ਕਰਿਆ ਕਰੋ, ਫੇਰ ਨਾ ਸਭ ਅਰਦਾਸ ਕਰਿਆ ਕਰੋ। ਹੋਣਗੇ ਠੀਕ
ਪਾਠ ਪੂਜਾ ਤੇ ਜੇਹੜੀ ਔਨ੍ਹਾਂ ਦੀ ਸੁੱਖ ਨਾਲ ਨੂੰਹ ਆਈ ਏ ਨਾ, ਔਹ ਵੀ ਪਾਠ ਬੜਾ ਕਰਦੀ ਐ।
ਹੂੰ-ਹੂੰ।
ਮੈਂ ਕੈਨੀ ਏਕ ਰਮਨ ਗਈ ਏ, ਤੇ ਦੂਜੀ ਰਮਨ ਆਈ ਔਨ੍ਹਾਂ ਦੇ ਕਾਰ।
ਕਰਮਾਂ ਦੀ ਖੇਡ ਹੁੰਦੀ ਆ, ਕੋਈ ਵਦੀਆ ਬੱਚਾ ਮਸਾਂ ਮਿਲਦਾ ਵਾ। ਵਦੀਆ ਬੱਚੇ ਮਿਲਦੇ ਬੜੀ ਮੁਸ਼ ਕਲ ਨਾਲ ਏ ਦੀਦੀ, ਮੈਂ ਹੁਣ ਏਨ੍ਹਾਂ ਨੂੰ, ਬੱਚਿਆਂ ਨੂੰ ਸਿਖਾਣੀ ਏ, ਪੜ੍ਹਾਣੀ ਏ, ਏਦਾਂ ਹਨਾ। ਅੱਗੇ ਏਦੇ ਡੈਡੀ ਕੇਣਗੇ, ਮੈਂ ਏਹਨਾਂ ਨੂੰ ਕੇਂਦੀ ਪੁੱਤ, ਤੁਸੀਂ ਕੇਹ ਦਿੰਦੇ ਨਾ, ਸਾਨੂੰ ਤੁਸੀਂ ਘੁਮੋਣ ਨੀ ਲੈ ਕੇ ਜਾਂਦੇ, ਉਹ ਜੀ ਉਹ ਜੇ ਆਪਾਂ ਅੱਜ ਔਖੇ ਐ ਨਾ ਤੇ ਮੈਂ ਕਿਹਾ ਕੋਈ ਨਾ ਮੈਨੂੰ ਸਾਰੇ ਕਹਿੰਦੇ ਆ, ਸੋ ਖੇ ਹੋਵਾਂਗੇ ਕਿਉਂਕਿ ਤੁਸੀਂ ਲੜ ਲੱਗੇ ਹੋਏ ਐ, ਇਹ ਜਿਹੇ ਗੁਰੂ ਦੇ ਲੜ ਲੱਗੇ ਐ ਨਾ ਜਿਹਨੇ ਆਪਾਂ ਨੂੰ ਤਾਰਨਾ ਵਾ, ਮੈਂ ਕੋਈ ਤੁਸੀਂ ਰੱਬ ਦਾ ਲੜ ਨੀ ਛੱਡਣਾ ਗਾ। ਲਾਈਫ ਬਹੁਤ ਕੁਛ ਹੋਣਾ ਵਾ, ਹਨੇਰੀਆਂ ਬੜੀਆਂ ਓਣੀਆਂ ਵਾ।
ਦੇਖੋ ਜੀ, ਉਹਨੇ ਬਾਂਹ ਫੜਨੀ ਤੇ ਉਹਨੇ ਸਾਨੂੰ ਤਾਰ ਲਾਣਾ ਆ ਉਹੀ ਪਾਰ ਲਾਂਗਾਣ ਵਾਲੇ, ਕੋਈ ਰਿਸ਼ਤੇਦਾਰ ਤੋਂ ਉਮੀਦ ਛੱਡ ਦਿਉ। ਕਿਸੇ ਭੈਣ ਭਰਾ ਤੋਂ ਛੱਡ ਦੋ ਬਸ, ਕਰਨੇ ਤੇ ਉਹਨੇ ਹੀਂ ਕਰਨੇ ਜੋ ਵੀ ਕਰਨੇ। ਹੈਲੋ ਆਵਾਜ ਆ ਰੀ ਏ? ਤੁਹਾਡਾ ਮਿਊਟ ਤਾਂ ਨਹੀਂ ਹੋ ਗਿਆ? ਵੇਖਿਓ, ਕੱਟਿਓ ਨਾ ਫੋਨ ਜੇ ਤੁਹਾਨੂੰ